ਹੈਲੋ।
ਹੈਲੋ,
ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕੈਸੇ ਹੋ?
ਬੋ ਵਧੀਆ, ਤੁਸੀਂ ਦੱਸੋ?
ਮੈਂ ਵਧੀਆ ਬਸ।
ਹੋਰ ਕੀ ਕਰ ਰਹੇ ਸੀ? ਅੱਛਾ- ਅੱਛਾ ਹੋਰ ਬੱਚੇ ਠੀਕ ਜੇ?
ਹਾਂ, ਸਭ ਵਧੀਆ। ਤੁਸੀਂ ਦੱਸੋ, ਨਹੀਂ -ਨਹੀਂ ਇਹ ਸਬਜ਼ੀ ਕੱਟਦੀ ਵੀ ਸੀ। ਨਾ ਹਜੇ ਤਾਂ ਕੱਟਾਂਗੀ ਫੇਰ ਬਣਾਵਾਂਗੇ ਦਨ ਫੇਰ।
ਅੱਛਾ-ਅੱਛਾ, ਠੀਕ- ਠੀਕ ਹੋਰ ਸੁਣਾਓ?
ਤੁਸੀਂ ਖਾ ਲਈ ਰੋਟੀ?
ਨਾ- ਨਾ ਹਜੇ ਕਹਾਣੀ ਹੈ।
ਅੱਛਾ-ਅੱਛਾ। ਸਹੀ ਹੈ, ਤੁਆਦੀ ਬੇਟੀ ਰੋਟੀ ਬਣਾ ਰਈ ਹੋਏਗੀ?
ਹਾਂਜੀ।
ਠੀਕ ਹੈ, ਦਾਲ ਸਬਜ਼ੀ?
ਦਾਲ।
ਆਹੋ ਬੜੀ ਦਾਲਾਂ ਖਾਂ, ਨਈ ਜਗਾਦਰੀ ਲੋਕ ਦਾਲਾਂ ਜ਼ਿਆਦਾ ਖਾਂਦੇ ਨੇ ਨਾ?
ਹਾਂਜੀ, ਨਈ ਰਾਤੀ ਵੈਹੇ ਵੇਖਿਆ ਯਾਏ ਨਾ ਦਾਲ ਈ ਜ਼ਿਆਦਾਤਰ ਸਵਾਦ ਲੱਗਦੀ ਹੈ। ਦਾਲ ਜਾਂ ਪਨੀਰ।
ਸੇ ਘਰ ਦਾਲ ਜਿਆਦਾ ਬਣਦੀ, ਸਬਜ਼ੀ ਘੱਟ ਬਣਦੀ ਹੈ, ਪਤਾ ਨੀ ਕਿਉਂ? ਮੈਂ ਕੇਆ ਲੋਕ ਦਾਲਾਂ ਜ਼ਿਆਦਾ ਖਾਂਦੇ ਨੇ।
ਹਾਂਜੀ, ਦਾਲਾਂ ਚ ਨਾ ਪ੍ਰੋਟੀਨ ਜ਼ਿਆਦਾ ਏ ਨਾ, ਤਾਂ ਲੋਕੀ ਜ਼ਿਆਦਾ ਖਾਂਦੇ ਐ ਦਾਲਾਂ।
ਹਾਂ, ਮੈਨੂੰ ਐਸਾ ਲੱਗਦਾ ਜ਼, ਅਸੀਂ ਆਪਣੇ ਕਾਰ ਦਾਲਾਂ ਕੱਟ ਖਾਂਦੇ ਸੀ। ਨਈ ਤੇ ਮੰਮੀ ਡੈਡੀ ਦਾਲਾਂ ਕੱਟ ਬਣਾਂਦੇ ਸੀ ਨਾ, ਇੱਥੇ ਦਾਲਾਂ ਬਹੁਤ ਬਣਦੀਆਂ, ਸਾਡੇ ਘਰ, ਬਹੁਤ ਦਾਲ ਬਣਦੀ ਹੈ ਏਧਰ, ਪਤਾ ਨੀ ਕੈੇਸੇ? ਰੋਜ਼ ਵੀ ਦਾਲ ਬਣਾਵਾਂਗੇ ਨਾ, ਤਾਂ ਵੀ ਉਹ ਚੱਲ ਜਾਏਗੀ। ਰੋਜ਼ ਦਾਲ ਬੰਦਾ ਖਾਣ ਨੂੰ ਤਿਆਰ ਨੇ।
ਹੂੰ-ਹੂੰ-ਹੂੰ ਨਈ ਦਾਲਾਂ, ਦਾਲਾਂ ਸਗੋਂ ਵਧੀਆ ਨ ਪ੍ਰੋ ਪ੍ਰੋਟੀਨ ਹੁੰਦਾ ਨਾ ਜ਼ਿਆਦਾ।
ਲੇਕਿਨ ਜ਼ਿਆਦਾ ਨੁਕਸਾਨ ਕਰ ਦਿੰਦੇ, ਜ਼ਿਆਦਾ ਖਾਣ ਨਾਲ ਫਾਇਦਾ ਨਹੀਂ ਨਾ। ਜ਼ਿਆਦਾ ਨੁਨਸਾਨ, ਬਟ ਫਇਬਰ ਥੋੜ੍ਹੀ ਨਾ ਹੁੰਦਾ ਏ, ਫਾਇਬਰ ਤੇ ਸਬਜ਼ੀ ਚ ਈ ਮਿਲਦਾ ਐ।
ਹਾਂਜੀ-ਹਾਂਜੀ ਏਹ ਤੇ ਹੈ, ਨਹੀਂ ਵੈਹੇ ਇੱਥੇ-ਇੱਥੇ ਏ ਇੱਥੇ ਜਿੰਨੇ-ਜਿੰਨੇ ਤੱਕ ਹੈਗੇ ਨਾ ਲੋਕੀ, ਮਤਲਬ ਏਹ ਦੁਪਹਿਰੇ ਸਬਜ਼ੀਆਂ ਖਾਂਦੇ ਔਰ ਰਾਤ ਨੂੰ ਆਪਣਾ ਦਾਲਾਂ ਈ ਚੱਲਦੀਆਂ ਐ।
ਸਾਡਾ ਉਲਟਾ ਹੁੰਦਾ, ਸਾਡੀ ਰਾਤੀ ਅਹ ਦੁਪਹਿਰੇ ਦਾਲ ਚਾਵਲ ਬਣਨਗੇ, ਰਾਤੀ ਬਣਦੀ ਏ ਸਬਜ਼ੀ ਰੋਟੀ।
ਅੱਛਾ-ਅੱਛਾ।
ਮੇਰਾ ਉਲਟਾ ਹੂੰਦਾ, ਜਿਸਾ ਦੁਪਹਿਰੇ ਛੋਲੇ ਚਾਵਲ ਯਾ ਰਾਜਮਾ ਚਾਵਲ ਯਾ ਕੜੀ ਚਾਵਲ ਐਸਾ ਬਨੇਗਾ। ਔਰ ਰਾਤੀ ਸਬਜ਼ੀ ਰੋਟੀ ਬੰਨੇਗੀ।
ਠੀਕ-ਠੀਕ-ਠੀਕ।
ਕਿਵੇਂ ਗਰਮੀ ਏ ਨਾ, ਰੋਟੀ ਖਾਦੀ ਨੀ ਜਾਂਦੀ।
ਚਾਵਲ ਫੇਰ ਵੀ ਖਾਏ ਜਾਂਦੇ, ਰਾਤੀ ਤੇ ਚਾਵਲ ਘੱਟ ਖਾਨੇ ਆ, ਫੇਰ ਅੱਖਾਂ ਸੁਜ ਜਾਂਦੀਆਂ ਨੇ, ਇਸ ਕਰਕੇ।
ਹਾਂ, ਰਾਤੀ ਚੌਲ ਖਾਣ ਹੂੰ-ਹੂੰ, ਹਾਂਜੀ-ਹਾਂਜੀ।
ਮੈਂ ਦਹੀਂ ਵੀ ਖਾ ਲਾਂਗੀ ਨਾ, ਤਾਂ ਵੀ ਮੇਰੀ ਆਵਾਜ਼ ਬੇਹ ਜਾਂਦੀ ਏ ਰਾਤੀ, ਦੁਪਹਿਰੇ ਖਾਵਾਂਗੇ ਠੀਕ ਰਾਂਗੇ ਰਾ ਰਾਤੀ ਖਾ ਲਾਂਗੇ ਤੇ ਮੇਰੀ ਆਵਾਜ਼ ਬੈਠ ਜਾਏਗੀ।
ਹੂੰ, ਠੀਕ, ਤੇ ਹੁਣ ਆਪਣਾ ਸਬਜ਼ੀ ਕੇਅੜੀ ਬਣਾ ਰਏ ਹੋ? ਅੱਛਾ, ਲੋਕੀ ਦੁਪਹਿਰੇ ਖਾਂਦੇ, ਤੁਸੀਂ ਰਾ ਤੀ ਖਾਣ ਲੱਗੇ ਜੇ।
ਆਹੋ-ਆਹੋ ਕਹਿ ਤੇ ਰਹੀ ਹਾ, ਮੇਰਾ ਉਲਟਾ ਹੁੰਦਾ ਏ। ਜਿਸ ਟਾਈਮ ਜੇ ਜੈਸੇ ਮਨ ਕਰਦਾ, ਵੈਸੇ ਈ ਕਰ ਲੈਣੀ ਆ।
ਠੀਕ-ਠੀਕ ਚਲੋ ਵਧੀਆ, ਹੋਰ ਤੁਆਡੀ ਫੈਮਿਲੀ ਉੱਧਰ ਸਾਰੇ ਠੀਕ ਠਾਕ ਨੇ?
ਹਾਂ, ਤੁਸੀਂ ਜਾਣਦੇ ਹੋ ਮੇਰੀ ਭੈਣ ਨੂੰ?
ਹਾਂਜੀ?
ਤੁਸੀਂ ਜਾਣਦੇ ਹੋ ਮੇਰੀ ਭੈਣ ਨੂੰ?
ਨਈ ਜਾਣਦਾ ਤੇ ਨਹੀਂ, ਫੋਨ ਆਇਆ ਸੀਗਾ ਉਹਨਾਂ ਦਾ, ਬਸ ਫੋਨ ਤੇ ਗੱਲਬਾਤ ਹੋਈ ਏ।
ਅੱਛਾ-ਅੱਛਾ, ਐਸੇ-ਐਸੇ। ਅੱਛਾ, ਮੇਰੇ ਕੋ ਲਗਾ, ਤੁਸੀਂ ਅ ਰਿਲੇਟਿਵ ਹੋ ਉਹਨਾਂ ਦੇ।
ਨਹੀਂ-ਨਹੀਂ-ਨਹੀਂ-ਨਹੀਂ।
ਬਲਕਿ ਤੁਹਾਡੇ, ਤੁਹਾਡੇ ਆ, ਹੂੰ-ਹੂੰ। ਹਾਂਜੀ-ਹਾਂਜੀ, ਹੋਰ ਸੁਣਾਓ?
ਹੋਰ ਬਸ ਵਧੀਆ, ਮੈ ਲੱ ਉਹਨੇ ਬੋਲਨ ਦਾ ਕਿ ਮਤਲਬ, ਸਭ ਆਪਣੇ ਬੰਦੇਆਂ ਸਬ ਮਤਲਬ ਜਾਨਵਾਨ ਨੇਜਰਮਨ, ਐਸੇ ਨਾ ਕਿ ਕਲ ਕੌਨ ਈ ਕਰੇਗਾ? ਕੰਫਰਟੇਬਲ ਨੀ ਹੁੰਦੇ ਲਾਈਕ ਕੋਲ ਤੇ, ਔਹ ਵੀ ਅਣਜਾਨ ਪਰਸਨ ਨਾਲ ਤੇ ਵੈਸੇ ਈ ਕੰਫਰਟੇਬਲ ਹੋ ਜਾਓ ਲਾਈਕ ਹੈ ਨਾ? ਫੇਰ ਮੈਂ ਆਪਣੇ-ਆਪਣੇ ਬ ਰਿਲੇਟਿਵਸ ਸੀ, ਮੈਨੂੰ ਲਗਾ ਰਲੇਟਿਵਸ ਈ ਨੇ ਔਦੇ, ਮੈਂ ਉਹ ਸਮਝ ਕੇ ਬੈਠੀ ਦੀ ਸੀ। ਨਈ-ਨਈ ਉਹ ਤਾਂ ਠੀਕ ਹੈ ਬਟ ਉਹ ਹੁੰਦਾ ਨਾ ਮਤਲਬ ਅਸੀਂ ਰਿਲੇਟਵ ਨੇ ਉਹ ਸਮਝ ਕੇ ਬੈਠੇ ਸੀ, ਉਹਨੂੰ ਬੋਲਿਆ ਮੈਂ ਕਿਹਾ ਤੇ ਰਿਲੇਟਵ ਨੇ ਨਾ ਕਹਿੰਦੇ ਰਿਲੇਟਿਵਸ ਨ ਨੀ ਮੇਰੇ। ਐਸੀ ਸਾਰੇ ਮਤਲਬ ਵਸੇ ਗੱਲ ਕਰ ਲੈਗੇ ਬਟ ਠੀਕ ਨੇ, ਰਿਲੇਟਿਵ ਨੀ ਹੈ ਸਾਡੇ। ਮੈਂ ਕਿਹਾ ਅੱਛਾ ਠੀਕ ਐ। ਚਲੋ ਹੁਣ ਤਾਂ ਮੈਨੇ ਕਰ ਲਈ ਏ। ਮੈਂ ਕਿਹਾ ਹੁਣ ਦਸਨ ਤੋਂ ਪਹਿਲੇ ਦਸ ਦਿੰਦੀ। ਇੱਕ ਆ ਹੁੰਦਾ ਨਾ ਕਿ ਨਹੀਂ ਐਸਾ ਹੁੰਦਾ ਨਾ ਜੇਸਾ ਸਾਡਾ ਕੋਈ ਰਿਲੇਟਿਵ ਹੈਗਾ, ਅਸੀ ਨਾ ਕੰਫਰਟੇਲ ਹੋ ਜਾਂਦੇ ਆ। ਠੀਕ ਹੈ ਕਹਿੰਦਾ ਕਿ ਜਿਹਨੂੰ ਜਾਣਦੇ ਨ ਇੱਕ ਹੁੰਦਾ ਕਿ ਐਸਾ ਕਿਹਨੂੰ ਜਾਣਦੇ ਵੀ ਨੀ ਉਸਦੇ ਨਾਲ ਗੱਲ ਕਰੋ।
ਹੂੰ।
ਥੋੜ ਹੁੰਦਾ ਕਿ, ਮਤਲਬ ਥੋੜਾ ਕੰਫਰਟੇਬਲ ਨੀ ਹੁੰਦਾ, ਬੰਦਾ ਅਨਕੰਫਰੇਬਲ ਰਹਿੰਦਾ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਆ।
ਹਾਂ, ਮੈਨੂੰ ਪਤਾ ਨੀ ਸੀ ਮੈਂ ਲਗਾ ਰਿਲੇਟੀਵ ਨੇ ਸਗੋਂ ਮੈਂ ਆਰਾਮ-ਆਰਾਮ ਨਾਲ ਗੱਲਾਂ ਕਰਦੀ ਪਈ ਸੀ।
ਨਈ, ਠੀਕ ਐ, ਸਗੋਂ ਵਧੀਆ।
ਹਾਂ, ਉਹ ਤੇ ਠੀਕ। ਹੋਰ ਤੁਹਾਡੇ ਆ ਹਾਂ-ਹਾਂ, ਸਭ ਵਧੀਆ।
ਉਹ ਕੀ ਕੰਮ ਕਰਦੇ ਨੇ?
ਉਹ ਕਾਰਖਾਨੇ ਚ ਕੰਮ ਕਰਦੇ ਨੇ, ਹਾਂਜੀ।
ਤੇ ਤੁਹਾਡਾ ਦੇਵਰ ਵੀ।
ਹਾਂ ਉਹ ਵੀ, ਉਹ ਤਾਂ ਉੱਥੇ ਹੀ ਕਰਦੇ ਗੁਰਦੁਆਰੇ ਦੇ ਪਿੱਛੇ ਹੀ।
ਅੱਛਾ-ਅੱਛਾ। ਠੀਕ ਆ, ਚਲੋ ਵਧੀਆ। ਹਾਂਜੀ-ਹਾਂਜੀ।
ਵਧੀਆ ਫਿਰ ਤੇ
ਹੂੰ।
ਮੈਨੂੰ ਲੱਗਾ ਤੁਹਾਡੇ ਰਿਸ਼ਤੇਦਾਰ ਐ, ਦੀਦੀ ਵੇਸੇ ਮੇਰੀ
ਨਈ, ਓਦਾਂ, ਓਦਾਂ ਮੈਂ ਮਤਲਬ ਜਾਂਦਾ ਵਾ ਬਸ। ਥੋੜਾ ਬਹੁਤ ਇਨਾ ਨੀ ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਅੱਛਾ, ਐਸੇ ਆ ਤੇ ਹੀ।
ਹਾਂਜੀ, ਇਹ ਮਤਲੱਬ ਕਿ ਤੁਹਾਡੇ ਵਿਸਾਖਾ ਜਿਹੜੇ ਹੈਗਾ, ਮਾਸੜ ਜੀ ਲੱਗਦੇ ਨਾ
ਹਾਂ।
ਅੱਛਾ-ਅੱਛਾ, ਬਸ ਏਦਾਂ ਹੀ ਉਹ ਫਿਰ ਗੱਲਾਂ ਬਾਤਾਂ ਸਟਾਰਟ ਹੋਈਆਂ ਸੀ। ਉਹ ਦੱਸਦੇ ਪਏ ਸੀ ਸਾਡੇ ਉਹ ਮਾਸੜ ਜੀ ਹੈਗੇ ਨੇ, ਆਪਣਾ ਉੱਥੋਂ ਮੁਰਾਦਾਬਾਦ ਤੋਂ ਆਏ ਨੇ ਮੈਂ ਫਿਰ ਕਰਦੇ ਸੀ ਨਾ ਕੰਮ, ਇੱਕ-ਦੋ ਜਗ੍ਹਾ ਤੇ ਜਾਂ ਬੂੜੀ ਵੀ ਮਿਲੇ ਸੀ ਮੈਨੂੰ
ਅੱਛਾ-ਅੱਛਾ।
ਹੂੰ।
ਮੈਂ ਤੇ ਫਿਲਹਾਲ ਨਈ ਮਤਲੱਬ ਮੇਰਾ ਘੱਟ ਵੱਧ ਰਹਿੰਦਾ ਐ, ਰਿਲੇਟਿਵ ਨਾਲ ਦੂਰ ਰਹਿੰਦੀ ਰਿਲੇਟਿਵ ਚੁੱਪ ਨੇ, ਨਈ ਮੈਂ ਰਿਲੇਟਿਵ ਤੋਂ ਦੂਰ ਹੀ ਰਹਿੰਦੀ ਆ ਵੈਸੇ ਆਪਣੇ ਜਿਆਦਾਤਰ ਰਿਲੇਟਿਵ, ਮੈਂ ਬੋਲ ਚਾਲ ਨੀ ਰੱਖਦੀ।
ਅੱਛਾ-ਅੱਛਾ ਠੀਕ ਐ।
ਫਿਰ ਜੰਮਦੀ ਨੀ ਐ ਨਾ, ਜਿਦੇ ਨਾਲ ਜੰਮਦੀ ਨਹੀਂ ਫਿਰ ਕੀ ਫਾਇਦਾ ਐਸੇ ਰਿਸ਼ਤੇ ਬਣਾ ਕੇ
ਹਾਂਜੀ- ਹਾਂਜੀ, ਤੁਸੀਂ ਕਿੰਨੀ ਸਿਸਟਰ ਹੈਗੇ ਇੱਕ ਤਾਂ ਤੁਹਾਡੀ ਉੱਥੇ ਮਤਲਬ ਕਿ ਜੰਮੂ ਆਪਣਾ ਹੋ ਗਈ ਹੈ ਕਿ ਤੁਸੀਂ, ਅੱਛਾ ਦੋ ਹੀ ਹੋ।
ਹਾਂ, ਅਸੀਂ ਦੋ ਸਿਸਟਰਾਂ ਆ, ਦੋ ਭਰਾ ਹੈ। ਹੂੰ, ਮੈਂ ਦੱਸ ਜਿੰਨਾ ਮੇਰੀ ਵਾਈਫ ਮੈਸ਼ੀ ਕਰਦੀ ਮੈਂ ਉਹਨੂੰ ਮਲ ਮੈਂ ਉਹਦੇ ਨਾਲ ਬੋਲਦੀ ਹੀ ਨਹੀਂ ਵੈਸ ਮਤਲਬ ਮੈਨੂੰ ਲੱਗਦਾ ਕਿ ਮੇਰੀ ਬਨੇਗੀ ਫੇਰ। ਕੀ ਫਾਇਦਾ।
ਹੂੰ, ਇਹ ਤੇ ਹੈ।
ਪੇਰੈਂਟਸ ਕੋਲ ਹੈਗੇ ਸੀ ਨਾ ਮੰਮੀ ਡੈਡੀ ਕੋਲ ਸੀ ਹੈਗੇ ਸੀ ਤਾਂ, ਤਾਂ ਤੇ ਮਤਲਬ ਮਜਬੂਰੀ ਸੀ। ਕੀ ਬੋਲਣਾ ਪੇਗਾ। ਹੁਣ ਤੇ ਕਿਹੜਾ ਪੈਰੈਂਟਰ ਦਾ ਰਾਜ ਐ। ਆਪਣੀ ਮਰਜ਼ੀ ਕਰਦੀ ਆ। ਜਿਹਨੂੰ ਮਨ ਕਰਦਾ ਉਹਨੂੰ ਬੁਲਾਣੀ ਆ। ਜਿਹਨੂੰ ਨੀ ਕਰਦਾ ਉਹਨੂੰ ਨੀ ਬੁਲਾਦੀ।
ਬਿਲਕੁਲ ਜੀ, ਬਿਲਕੁਲ ਇੱਦਾਂ ਹੀ ਹੋ ਚਾਹੀਦਾ ਵੈਸੇ ਵੀ।
ਹਾਂ, ਉਹ ਫੋਰਸ ਵੀ ਨੀ ਕਰਦੇ। ਮੈਂ ਮੇਰੇ ਪੈਰੈਂਟਸ ਕਿ ਤੂੰ ਬੁਲਾ ਐਸਾ ਮੈਂ ਉਹ ਫੋਰਸ ਵੀ ਨੀ ਕਰਦੇ, ਮੈਨੂੰ ਔਰ ਮੈਨੂੰ ਖੁਦ ਕੰਫਰਟੇਬਲ ਨਈ, ਮੇਰੀ ਵਾਈਫ ਮੈਸ ਨਈ ਦੇ ਰਿਹੀਂ ਮੈਨੂੰ ਮਜ਼ਾ ਨੀ ਆਂਦਾ ਫਿਰ ਬੰਦੇ ਨਾਲ ਗੱਲ ਕਰਨ ਤੇ ਆ, ਮੈਂ ਨਾ ਬ ਮੇਰੀ ਕਿਸੇ ਨਾਲ ਬਣਦੀ ਵੀ, ਫਿਰ ਬੋਲਦੀ ਵੀ ਨਈ ਨਾ, ਮੈਂ ਆ ਜਾ ਜਾਣਾ ਮਤਲੱਬ, ਠੀਕ -ਠਾਕ ਅਸਾਂ ਨੀ ਕਿ ਬੋਲ ਮੈਂ ਨਈ ਜਾਂਦੀ, ਸਭ ਜਾਂਦੇ ਨੇ, ਭੈਣ ਵਗੈਰਾ ਜਾਂਦੀ ਏ ਉਹਦੀ ਬੋਲ -ਚਾਲ ਮਾੜੀ- ਮੋਟੀ ਮੰਮੀ ਦੀ, ਮਾੜੀ -ਮੋਟੀ ਹੈ, ਬਟ ਮੈਂ ਮਤਲੱਬ ਮੈਨੂੰ ਨਹੀਂ ਪਸੰਦ ਮੈਂ ਜਾਂਦੀ ਨਈ ਨਾ
ਠੀਕ, ਠੀਕ-ਠੀਕ ਤੁਸੀਂ ਤੁਸੀਂ ਨਾ, ਸ਼ਾਇਦ ਮੈਨੂੰ ਬਾਈਫੇਸ ਵੇਖਿਆ ਹੋਣਾ, ਕਿਉਂ ਮੈਂ ਰਾਜੂ, ਨਾ ਮੇਰੇ ਨਾਲ ਹੀ ਗੱਤਕਾ ਖੇਡਦਾ ਹੈ ਨਾ।
ਮੈਂਨੇ -ਮੈਂਨੇ ਦੇਖਿਆ ਨੀ ਵੈਸੇ ਫਿਰ ਬਾਰੇ, ਉਹ ਪਤਾ ਮੈਂ ਇਸ ਮਤਲੱਬ ਮੈ ਦੇਖਿਆ ਨੀ, ਮੈਂ ਐੇ ਇਤਨਾ ਮਤਲੱਬ ਧਿਆਨ ਨਈ ਦਿੰਦੀ ਮੈਂ ਐਸੇ ਓਂ ਆਪਣੇ ਚ, ਮਸਤ ਰਹਿੰਦੀ ਆ ਬਸ।
ਠੀਕ, ਚਲੋ ਵਧੀਆ ਵੈਸੇ ਨਾ ਆਪਣੀ ਲਾਈਫ ਚ, ਬੰਦੇ ਨੂੰ ਮਸਤ ਰਹਿਣਾ ਚਾਹੀਦਾ।
ਮੈਂ ਹਾਂ ਮੈਂ ਆਪਣੇ ਚ, ਦੱਸ ਨੂੰ ਹੁਣ ਗੱਲ ਕਰੀਏ ਤਾਂ ਮੈਂ, ਕੰਫਰਟੇਬਲ ਹਾ ਠੀਕ ਆ ਮੈਂ ਪਹੇ ਫੇਸ ਐਸਾ ਕੁੱਛ ਹੋਏਗਾ, ਮੈਂ ਦੇਖ ਕ ਦੇਖਿਆ ਵੀ ਨਈ ਸ਼ਾਇਦ, ਪਹਚਾਣਿਆ ਵੀ ਨਹੀਂ ਹੋਏਗਾ ਮੈਂ ਨੇ। ਐਸਾ ਹੁੰਦਾ ਨਾ, ਮੈਂ ਮਤਲੱਬ ਮੈਂ ਆਪਣੇ ਚੀ ਹੀ ਰਹਿੰਨੀਂ ਹਾਂ ਬਸ ਮੈਨੂੰ ਮੈਨੂੰ ਕੁੱਛ ਨਾ ਮਿਲੇ, ਮੈਨੂੰ ਮੇਰਾ ਖਾਲੀ ਫੋਨ ਮਿਲ ਜਾਏ, ਔਰ ਮੈਂ ਪੂਰਾ ਦਿਨ ਬਤਾਂਗੀ ਆਪਣੇ, ਫੋਨ ਨਾਲ ਹੀ।
ਚਲੋ ਵਧੀਆ, ਸਗੋਂ ਮੋਬਾਈਲ ਵਧੀਆ ਸਗੋਂ ਟੈਮ ਪਾਸ, ਇਹਦੇ ਅੱਛਾ ਇਹਦੇ ਮੋਬਾਈਲ, ਫੋਨ -ਫੋਨ ਦੇ ਨਾ ਫਾਇਦੇ ਵੀ ਹੈਗੇ, ਨੇ ਤੇ ਨੁਕਸਾਨ ਵੀ ਨੇ।
ਹਾਂ, ਹਾਂ, ਹਾਂ, ਨੁਕਸਾਨ ਬਹੁਤ ਆ। ਮੇਂ ਦਸ ਘਲੇ ਮੇਰੇ ਫੋਨ ਬਹੁਤ ਜ਼ਿਆਦਾ, ਫੋਨ ਯੂਜ ਕਰ-ਕਰ ਕੇ
ਹਾਂਜੀ -ਹਾਂਜੀ
ਮੇ ਡੈਸਲ ਜਾਂਦੇ ਮੇਰੇ ਫੋਨ ਯੂਜ ਮੈਂ ਬਹੁਤ ਜ਼ਿਆ- ਦਾ ਫੋਨ ਯੂਜ ਕਰਦੀ ਨਾ ਡਸ ਜਗਲ ਮਡਲ ਜਾਂਦੇ ਨੇ, ਰ ਫਿਰ ਰਾਤੀ ਦੋ ਵਜੇ ਤੱਕ ਫੋਨ ਜਾਂ, ਇੱਕ ਵਜੇ ਤੱਕ, ਫੋਨ ਯੂਜ਼ ਕਰਦੀ ਰਹਾਂਗੀ। ਕਈ ਵਾਰ, ਤਾਂ ਕੰਮ ਹਾਂ ਕਈ ਮਤਲਬ, ਕਈ ਟਾਈਮ ਤੇ ਕੰਮ ਵੀ ਹੁੰਦਾ, ਫਿਰ ਮੈਂ ਆਪਣਾ ਕੰਮ ਕਰਦੀ, ਰਹਿੰਦੀ ਹਾਂ ਨਾ ਵੀਡੀਓ, ਐਡੀਟਿੰਗ ਕਰਨੀ ਹੋਣ ਗਈਆਂ। ਸਭ ਐਡਟਿੰਗਵਗੈਰਾ ਕਰਨੀਆ ਵੀਡੀਓਜ਼ ਦਿਨੇ ਟਾਈਮ ਨਹੀਂ ਮਿਲਦਾ ਕਈਵਾਰ ਤੇ ਫਿਰ ਰਾ ਕਰ ਲੈਂਦੀ ਹਾਂ, ਫਿਰ ਕਈ ਵਾਰੀ ਨੀਂਦਰ ਨੀ ਆਉਂਦੀ ਫਿਰ ਫੋਨ ਸਕੋਲ ਕਰਦੀ ਰਹਿੰਦੀ ਕਈ ਵਾਰ, ਲੇਟ ਨਾਈਟ ਵੀਡੀਓ ਬਣਾਉਂਦੀ ਰਹਿੰਦੀ ਹਾਂ ਤੇ ਟਾਇਮ ਮੈਂਨੂੰ ਪਤਾ ਨੀ ਚੱਲਦਾ, ਮੈਨੂੰ ਦਿਨ ਦਾ ਰਾਤ ਬਸ ਕੰਮ, ਕਰਦੀ ਰਹਿੰਦੀ ਹਾਂ ਆਪਣਾ
ਹਮ ਠੀਕ ਹੈ ਵਧੀਆ ਫਿਰ, ਚਲੋ ਟਮ ਪਾਸ, ਕਰਨਾ, ਜਿੱਦਾਂ ਮਰਜ਼ੀ ਬੰਦਾ ਕਰ ਲੈ ਪਾਸ ਵੈਸੇ ਫੋ
ਤੇ ਟਾਈਮ ਪਾਸ ਕਿਆ ਹੀ ਹੁੰਦਾ, ਅਗਰ ਤੁਸੀਂ ਆਪਣਾ ਕੰਮ ਕਰ ਦੇਵੋ ਤਾਂ ਕੰਫਰਟੇਬਲ ਹੋ ਕੇ, ਆਪਣਾ ਕੰਮ ਕਰ ਰਹੇ, ਆਪਣੀ ਦੁਨੀਆਂ ਮਸਤ ਹੋ, ਆਪਣੀ ਦੁਨੀਆਂ ਚ ਖੁਦ ਦੀ ਰਾਜਾ, ਵ ਆਪਣੇ ਖੁਦ ਦੀ ਆਪਣੀ ਨੌਕਰ
ਬਿਲਕੁਲ- ਬਿਲਕੁਲ ਸਹੀ ਗੱਲ ਆ।
ਐਸ ਦੁਨੀਆ ਵਾਸਤੇ ਸਹੀ ਕਿ, ਆਪਣੇ ਆਪ ਹੀ ਰਹੋ, ਮਤਲਬ ਦੇਖੋ ਨਾ ਕਿਸੇ ਨੂੰ ਫਾਲਤੂ ਬੋਲੋ, ਨ ਕਿਸੇ ਨੂੰ ਫਾਲਤੂ ਵੈਸਾ ਕੁਛ ਬੋਲ ਤੁਹਾਨੂੰ ਕੋਈ ਬੋਲੇ ਹਨਾ।
ਹਮ ਸਹੀ ਗੱਲ। ਨਹੀਂ ਠੀਕ ਹੈ, ਸਗੋਂ ਵਧੀਆ ਹੈਬਿਟ, ਜੋ ਤੁਹਾਡੀ ਇਹ ਵਧੀਆ ਸਗੋਂ। ਆਪਣਾ, ਟਾਈਮ ਵੀ ਬੰਦੇ ਨੇ, ਟਾਈਮ ਵੀ ਜੇ ਪਾਸ ਕਰਨਾ ਹੁੰਦਾ ਬੰਦਾ ਜਿੱਦਾਂ, ਮਰਜ਼ੀ ਪਾਸ ਕਰ ਸਕਦਾ ਵਾ।
ਹੋਰ ਕਿਆ ਮੈਂ ਖੁੱਦ ਹਸੀ ਜਾਂਦੀ, ਮੈਨੂੰ ਨੀ ਫਰਕ ਪੈਂਦਾ ਕੋਣ ਕਿਆ -ਕਿਆ ਮੈਨੂੰ ਨੀ ਫਰਕ ਪੈਂਦਾ ਆਪਣੇ ਚੱ ਮਸਤ? ਰਹਿੰਦੀ ਹਾਂ ਬਸ ਮੈਂ, ਉਹਨੂੰ ਆਪਣੇ ਚ ਖੁਸ਼ ਮੈਂ ਆਪਣੇ ਆਪ ਹੀ। ਮੈਨੂੰ, ਕੋਈ ਨ ਵੀ ਮਿਲੇਗਾ ਨਾ, ਸਾ ਮੋਬਾਈਲ ਨਾਲ ਵੀ ਹੇਗਾ ਤਾਂ ਮੈਂ ਆਪਣਾ ਦਿਨ ਬਿਤਾਵਾਂਗੀ ਪੂਰਾ।
ਹਮ ਮੈਂ ਉਹੀ ਤੇ ਕਹਿ ਰਿਹਾਂ, ਮੋਬਾਈਲ ਫੋਨ ਦੇ ਨਾ ਫਾਇਦੇ ਵੀ ਬੜੇ ਨੇ, ਤੇ ਨੁਕਸਾਨ ਵੀ ਬੜੇ ਨੇ ਹੁਣ ਜਿਹੜੇ ਬੱਚੇ ਬੱਚੇ ਹੈਗੇ ਨੇ ਬੱਚੇ ਅੱਜ -ਕੱਲ ਪਹਿਲੇ ਵੇਖ ਹੁਣ, ਬੱਚਿਆਂ ਨੂੰ ਕੁੱਛ ਪਤਾ ਨਹੀਂ ਸੀ, ਹੁਣ ਮੋਬਾਈਲ ਹੀ ਨਾਲ ਸਭ ਕੁੱਛ ਪਤਾ ਲੱਗ ਜਾਂਦਾ, ਤੇ ਮਤਲੱਬ ਕਿ ਵੱਡਿਆਂ ਨੂੰ ਵੀ, ਪਿੱਛੇ ਛੋੜਤਾ ਉਹਨਾਂ ਨੇ, ਮਤਲੱਬ ਕਿ ਫੋਨ, ਵੱਡਿਆਂ ਨਾਲੋਂ, ਜਿਆਦਾ ਵਧੀਆ ਚਲਾਉਣ ਲੱਗ
ਹਾਂ, ਐ, ਸਹੀ ਗੱਲ ਏ, ਸਹੀ ਗੱਲ ਏ। ਜਿਵੇਂ ਸਾਡੀ ਮੰਮੀ ਏ, ਨਾ ਮੇਰੀ ਮੰਮਾ ਉਹ ਫੋਨ ਚਲਾਣਾ ਉਹਨਾ ਨੂੰ ਨਹੀਂ ਆੰਦਾ, ਲੇਕਿਨ ਸਾਨੂੰ ਆੰਦਾ। ਮੇਰਾ ਛੋਟਾ ਭਰਾ ਏ ਉਹ, ਦੱਸ ਬਾਰਾ, ਬਾਰਾ, ਤੇਰਾ ਸਾਲ ਦਾ ਹੋਇਗਾ, ਉਹਨੂੰ ਆਂਦੇ ਫੋਨ ਚਲਾਣਾ, ਮੰਮੀ ਤੋਂ ਬੈਟਰ ਫੋਨ ਚਲਾ ਲੈਂਦਾ ਏ ਉਹ, ਔਰ ਸਾਡੇ ਤੋਂ ਵੀ ਅੱਛੇ ਉਹਨੂੰ ਪ ਕੈਸੇ ਯੂਜ ਹੁੰਦੀ ਐ, ਐਪਸੀ ਯਾ ਕੈਸੇ, ਕੁਛ ਯੂਜ ਹੁੰਦਾ ਐ, ਮੈਂ ਕਿਆ ਤੈਂਨੁ ਸਾਨੂੰ ਸਿਖਾਂਨਾ ਫੋਨ ਚਲਾਣਾ।
ਹਾਂ-ਹਾਂ, ਸਹੀ ਗੱਲ ਏ, ਆਹੋ ਏਦਾਂ ਹੀ ਕਹਿ ਤੇ ਰਿਹਾਂ, ਬੜੇ ਫਾਸਟ ਹੈਗੇ ਨੇ, ਅੱਜ-ਕੱਲਦੇ ਨਾ, ਬ ਬੱਚੇ, ਮਤਲਬ ਕਿ ਅਹ ਹਰ ਕੰਮਾਂ'ਚ ਅੱਗੇ ਹੋਗੇ, ਉਹਨਾਂ ਨੇ ਵੱਡਿਆਂ ਨੂੰ ਪਿੱਛੇ ਛੋੜਤਾ ਬੱਚਿਆਂ ਨੇ, ਕੁੜੀਆਂ ਨੂੰ ਵੇਖਲੋ ਛੋਟੀਆਂ, ਬੱਚੇ ਹੋਣ ਮੁੰਡੇ ਹੋਣ, ਭਾਵੇਂ ਕੁੜੀਆਂ ਹੋਣ ਇਹ ਮਤਲਬ ਕਿ ਜ਼ਿਆਦਾ ਫਾਸਟ ਨੇਂ, ਸਗੋਂ।
ਬਹੁਤ ਜ਼ਿਆਦਾ ਫ਼ਾਸਟ ਨੇ, ਹਾਂ, ਮੈਨ ਲਗਦਾ ਜਿਹੜੀ ਓਨਾਂ ਦੀ ਏਜ ਸਾਨੂੰ ਇਤਨੀ ਨੋਲੇਜ ਨਹੀਂ, ਜਿਤਨੀ ਨੌਲੇਜ ਉਹਨਾਂ ਨੂੰ ਬੱਚਿਆਂ ਦੇ ਹਿਸਾਬ ਨਾਲ। ਕਿ ਅਂ ਸਕੂਲ ਸਕੂਲੋਂ ਘਰ ਆਕੇ ਟਊਸ਼ਨ ਜਾਣਾ, ਟਊਸ਼ਨ ਘਰ ਆਕੇ ਖੇਲਣਾ, ਇਤਨਾ ਪਤਾ ਹੁੰਦਾ ਸੀ। ਇਹਨਾਂ ਨੂੰ ਬਹੁਤ ਜ਼ਿਆਦਾ ਐਡਵਾਂਸ ਨੌਲੇਜ ਐ, ਜੋ ਸਾਨੂੰ ਵੀ ਨੀ ਸੀ, ਉਸ ਟਾਈਮ ਤੇ ਸ਼ਾਇਦ।
ਹੂੰ, ਸਹੀ ਗੱਲ ਆ।
ਅਡਵਾਂਸ ਨੌਲੇ ਚੱਲਦੇ ਨੇ ਬੱਚੇ, ਕਾ
ਬਿਲਕੁਲ-ਬਿਲਕੁਲ, ਕਾਫੀ ਅਡਵਾਂਸ ਚੱਲਦੇ ਪਏ ਨੇ। ਹੋਰ, ਸੁਣਾਓ?
ਹੋਰ ਬਸ, ਵਧੀਆ। ਤੁਸੀਂ ਦੱਸੋ, ਤੁਹਾਡੇ ਘਰ ਸਭ ਠੀਕ?
ਹਾਂਜੀ, ਵਧੀਆ ਸਭ ਠੀਕ-ਠਾਕ ਨੇ। ਗਏਦੇ ਆ ਨਾਨ, ਨਾਨਕੇ ਗਏਦੇ ਆ ਨੇ ਬੱਚੇ, ਵਾਈਫ ਗਏਦੀ ਹੈ।
ਅੱਛਾ, ਸਹੀ ਏ। ਕਦੋਂ ਆਨ ਤੁਹਾਡੇ ਹਸ ਫਿਰ ਓ, ਤੁਹਾਡੀ ਵਾਈਫ ਕਦੋਂ ਆਇਗੀ ਫੇਰ?
ਬਸ ਇਸੇ ਮਹੀਨੇ ਆ ਜਾਣਗੇ, ਆਪ ਹੀ ਜਾਵਾਂਗਾ ਲੈਣ ਉਹਨਾਂ ਨੂੰ।
ਹਾਂ, ਉਹ ਨਹੀਂ। ਉਹ, ਉਹ ਹੁਣ ਸਕੂਲ ਖੁੱਲਣ ਵਾਲੇ ਹੋਣਗੇ ਨਾ ਬੱਚਿਆ ਦੇ?
ਹਾਂਜੀ-ਹਾਂਜੀ, ਹਜੇ ਨਹੀਂ ਮਤਲਬ ਕਿ, ਖੁੱਲਣਗੇ, ਅ ਜੁਲਾਈ'ਚ ਖੁੱਲਣਗੇ। ਐ ਮਹੀਨਾ ਤਾ ਪੂਰਾ ਹੈਹੀ, ਐ ਨਾ। ਹਾਂ-ਹਾਂ, ਸਟਾਰਟਿੰਗ ਬਸ, ਪਹਿਲੀ ਤਰੀਕ।
ਅੱਛਾ, ਸਟਾਰਟਿੰਗ'ਚ ਸਹੀ ਐ। ਫਿਰ ਏਈਓ ਸਕੂਲ ਜਾਣਗੇ, ਟਿਊਸ਼ਨ ਜਾਣਗੇ, ਟਾਈਮਪਾਸ ਐਸੇ ਹੀ ਹੋਏਗਾ ਉਹਨਾਂ ਦਾ ਫਿਰ।
ਹਾਂਜੀ, ਬਿਲਕੁਲ-ਬਿਲਕੁਲ। ਨਹੀਂ ਉਹ ਤੇ ਸਕੂਲੋਂ ਆਉਂਦੇ ਹੀ ਪਹਿਲਾਂ, ਮ ਮੰਮਾ ਰ੍ਹੋਟੀ ਬਣਾਕੇ ਦੇੰਦੀ ਹੀ ਉਹਨਾਂ ਨੂੰ, ਵੀ ਰ੍ਹੋ ਰੋਟੀ ਖਾਲੋ, ਫੋਨ ਇਹਨਾਂ ਨਾਲ ਹੱਥ ਫੜਿਆਦਾ ਹੈ, ਤੇ ਆਪਣਾ ਫੋਨ ਚਲਾਈ ਜਾਣਗੇ, ਤੇ ਰ੍ਹੋਟੀ ਵੱਲ ਧਿਆਨ ਹੀ ਨੀ ਹੈਗਾ। ਤੇ ਫਿਰ ਜਦੋਂ ਫੋਨ ਚੁੱਕਣ ਦੀ ਵਾਰੀ ਆਂਦੀ, ਨਹੀਂ-ਨਹੀਂ ਪਾ ਪਾਪਾ ਖਾਣ ਲੱਗਿਆ, ਰੋਟੀ ਖਾਣ ਲੱਗਿਆ ਰੱਖਦੋ, ਹਾਂ ਤੇ ਫੋਨ ਫੋਨ ਛੱਡਦੋ, ਫਿਰ ਏਦਾਂ ਫਿਰ ਫੋਨ ਵੀ ਚਲਾਈ ਜਾਂਦੇਨ ਫਿਰ ਰ੍ਹੋਟੀ ਤਾਂ ਖਾਂਦੇ ਨੇ, ਇਹ ਹੈਬਿਟ ਵੀ ਹੈਗੀ ਨਾ, ਬੱਚਿਆਂ ਨੂੰ।
ਹਾਂ, ਹੈਬਿਟ ਪੈ ਗਈ ਹੈ, ਸਹੀ ਗੱਲ ਏ।
ਹੂੰ।
ਸਟਾਰਟਿੰਗ'ਚ ਧਿਆਨ ਨਾ‌ ਦਵੋ ਨਾ ਫਿਰ ਹੈਬਿਟ ਪੈ ਜਾਂਦੀ, ਹੋਰ ਸਟਾਰਟਿੰਗ ਧਿਆਨ ਵੀ ਕੀ ਨਾ ਦੋ, ਬੱਚੇ ਹੈਹੀ ਅਡਵਾਂਸ ਨੇ। ਤੁਹਾਨੂੰ ਖੁਦ ਸੇ ਪਤਾ, ਕਿ ਫੋਨ ਕੈਸੇ ਯੂਜ ਹੋਣਾ ਐ, ਕਿ ਕਿਹੜੀ ਐਪਲੀਕੇਸ਼ ਕਿਥੋਂ ਗੇਮ ਡਾਊਨਲੋਡ ਹੋਣਗੇ ਯਾ, ਕਿੱਥੋਂ ਪਾਸਵਰਡ ਪਇਗਾ, ਉਹਨਾਂ ਨੂੰ ਸਭ ਨੌਲੇਜ ਐ, ਐਵਰੀ ਨੌਲੇਜ ਏ, ਉਹਨਾਂ ਨੂੰ, ਵੀ ਕਿੱਥੇ ਕੀ, ਯੂਜ ਹੋਣੀ ਏ।
ਬਿਲਕੁਲ-ਬਿਲਕੁਲ, ਸਹੀ ਗੱਲ ਜੇ।
ਬਿਨਾਂ ਯੂਜ ਕਰੇ, ਫੋਨ ਯੂਜ ਕਰ ਲੈਂਦੇ ਨੇ। ਉਹ ਬਿਨਾਂ, ਬਿਨਾਂ
ਅਰੇ! ਹੂੰ, ਬੱਚੇ ਇੰਨੇ ਸਿਆਣੇ ਉਹਨਾਂ ਨੇ ਆਪਣੀਆਂ ਆਈਡੀਆਂ ਬਣਾਈ ਦੀਆਂ ਨੇ। ਬੁਕ ਤੇ, ਉਹਦੇ ਤੇ
ਇੰਸਟਾਗ੍ਰਾਮ ਤੇ, ਯੂਟਿਊਬ ਤੇ ਵੀ ਹੈਗੇ ਨੇ ਹੁਣ ਤੇ, ਕਾਫੀ ਸਾਰੇ ਬੱਚੇ ਯੂਟਿਊਬ ਚਲਾਣ ਲੱਗ ਗਏ ਨੇ ਲਾਈਕ ਉਹ, ਕੀ ਆਂਹਦੇ ਨੇ, ਕੌਂਡਨ‌ ਕ੍ਰੀਏਟਰਸ।
ਹਾਂਜੀ-ਹਾਂਜੀ, ਵਾਹ ਜੀ, ਵਾਹ!
ਯੂਟਿਊਬ ਤੇ ਵੀ ਕਾਫੀ ਸਾਰੇ ਬੱਛੇ ਹੈਗੇ ਨੇ, ਉਹ ਠੀਕ ਵੀ ਹੈ ਪਤਾ ਇਨਕਮ ਸੋਰਸ ਹੈ ਹਜੇ ਨਹੀਂ ਹੈ, ਲੇਕਿਨ ਕੁਛ ਸਮੇਂ ਬਾਅਦ ਇਨਕਮ ਸੋਰਸ ਹੈ ਯੂਟਿਊਬ ਤੋਂ
ਹਾਂਜੀ, ਹਾਂਜੀ
ਅੱਛੀ ਗੱਲ ਏ ਨਾ ਸੋਰਸ
ਉਹ ਵਿਊ ਜ਼ਿਆਦਾ ਇਕੱਠੇ ਹੋਣਦੇ ਨਾ, ਫੇਰ ਤਾਂ ਮਤਲਬ ਹੁੰਦੇ ਆ
ਹੂੰ ਟਾਈਮ ਹੁੰਦਾ ਕਿਸੇ ਤੁਹਾਨੂੰ ਟਾਈਮ ਕੰਪਲੀਟ ਕਰਨਾ ਹੁੰਦਾ ਟਾਈਮ ਕੰਪਲੀਟ ਹੋ ਜਾਏਗਾ ਫਿਰ ਤੁਹਾਨੂੰ ਇਨਕਮ ਆਉਣੀ ਸਟਾਰਟ ਹੋ ਜਾਏਗੀ
ਹਾਂਜੀ, ਹਾਂਜੀ ਬਿਲਕੁਲ ਜੀ, ਹੂੰ ਹੋਰ ਸੁਣਾਓ
ਹੋਰ ਬਸ ਵਧੀਆ, ਹੋਰ ਕਿਆ, ਚਲੋ ਤੁਹਾਨੂੰ ਮੈਂ ਕਰਦੀ ਆ ਫੋਨ ਦੁਬਾਰਾ ਫਿਰ ਠੀਕ ਏ, ਓਕੇ ਸਤਿ ਸ੍ਰੀ ਅਕਾਲ